ਹੈਲੋ ਸਤਿ ਸ੍ਰੀ ਅਕਾਲ ਦੀਦੀ ਹੋਰ ਕਿਸ ਤਰ੍ਹਾਂ ਹੋ
ਵਧੀਆ ਤੁਸੀਂ ਸੁਣਾਓ
ਬਸ ਵਧੀਆ। ਇਸ ਤਰ੍ਹਾਂ ਹੀ ਬਹਿ ਕੇ ਸੋਚ ਰਹੀ ਸੀ। ਕਿ ਅੱਜ ਕੱਲ ਦੇ ਔਨਲਾਈਨ ਸ਼ੋਪਿੰਗ ਔਰ ਔਫਲਾਈਨ ਸ਼ੋਪਿੰਗ ਬਾਰੇ ਕਿੰਨਾ ਕੁਛ ਆਉਣ ਲਗ ਪਿਆ ਆਜ ਕੱਲ
ਹਾਂਜੀ ਉਹ ਤੇ ਹੈ।
ਘਰ ਬੈਠੇ ਬੈਠੇ ਤੁਸੀਂ ਨੂੰ ਕਿੰਨਾ ਕੁੱਛ ਸਹੂਲੀਅਤ ਹੋ ਗਈ ਹੈ ਕਿ ਬਾਹਰ ਜਾਣ ਦੀ ਲੋੜ ਹੀ ਨਹੀਂ।
ਲੋੜ ਹੀ ਨਹੀ ਔਡਰ ਕਰੋ ਸਮਾਨ ਘਰ ਆ ਜਾਂਦਾ ਚਟ ਹੀ
ਉਹੀ ਉਹੀ ਅੱਜ ਕੱਲ ਦੇ ਸ ਦਸ ਪੰਦਰਾਂ ਮਿੰਟ ਕਿਹਨੂੰ ਬੋਲਦੇ ਨੇ ਉਸਦੇ ਵਿੱਚ ਹੀ ਤੁਹਾਨੂੰ ਔਡਰ ਵਾਰ ਹੋ ਜਾ ਰਿਹਾ
ਹਾਂਜੀ ਉਹ ਤਾਂ ਹੈ ਬਹੁਤ ਫਾਇਦੇ ਨੇ ਅੱਜ ਕੱਲ੍ਹ ਤੇ ਇਹ ਚੀਜ਼ਾਂ ਦੇ ਵੀ ਫਾਇਦੇ ਨੇ ਹਾਂਜੀ। ਜਿਹੜੇ ਦੁਕਾਨਾਂ ਵਾਲੇ ਨੇ ਵਿਚਾਰੇ ਉਹ ਕਿੰਨੇ ਪਰੇਸ਼ਾਨ ਨੇ ਇਸ ਚੀਜ਼ਾਂ ਤੋਂ
ਉਹ ਤੇ ਹੈ ਹੀ ਹੈ
ਸਾਰੇ ਔਨਲਾਈਨ ਹੀ ਸ਼ੋਪਿੰਗ ਕਰਦੇ ਨੇ ਔਫਲਾਈਨ ਕੋਈ ਵੀ ਨੀ ਆਉਂਦਾ ਬਸ ਸ਼ਾਮ ਸ਼ਾਮ ਦੀ ਪੀੜ ਹੁੰਦੀ ਹੈ। ਥੋੜੀ ਬਹੁਤ ਬਸ ਬਾਕੀ ਚੰਗੇ ਘਰਾਂ ਦੇ ਲੋਕ ਕਿਤੇ ਸਾਰਾ ਕੰਮ ਹੀ ਉਹਦੇ ਨਾਲ ਕਰਦੇ ਨੇ ਓਨਲਾਈਨ ਹੀ ਸ਼ੋਪਿੰਗ ਕਰਦੇ ਨੇ
ਔਨਲਾਈਨ ਐਕਚੁਲੀ ਔਨਲਾਈਨ ਦੇ ਬੈਨੀਫਿਟ ਇਹ ਹੈ ਨਾ ਕਿ ਤੁਸੀਂ ਔਨਲਾਈਨ ਸ਼ੋਪਿੰਗ ਕਰੋਗੇ ਤੁਸੀਂ ਨੂੰ ਕੂਪਨ ਦੇ ਦਿੰਦੇ ਨੇ। ਪਰਦੇ ਦਿੰਦੇ ਨੇ ਤੇ ਲੋਕੀ ਜ਼ਿਆਦਾ ਔਨਲਾਈਨ ਸ਼ੋਪਿੰਗ ਕਰਦੇ ਨੇ। ਨਾਲੇ ਬਾਲ ਖੱਜਲ ਖਿਆਰ ਹੋਣ ਦੀ ਇਹਹੀ ਨਹੀ ਪਰੇਸ਼ਾਨੀ ਲੈਂਦੀ ਕੋਈ ਕਿਸੇ ਨੂੰ ਹੈ ਹੀ ਨਹੀ ਕਿ ਬੋਡੀ ਨੂੰ ਤਕਲੀਫ਼ ਦੇਣੀ ਹੈ ਪਰੇਸ਼ਾਨੀ ਲੈ ਕੇ ਦੇਖੋ ਬਾਹਰ ਜਾਓਗੇ ਥੈਲਾ ਲੈ ਕੇ ਘੁੰਮੋਗੇ। ਥਾਂ ਥਾਂ ਤੇ ਹੈਗੀ ਨੀ ਐਕਸਜਸਾਈਜ਼ ਤੇ ਹੋ ਹੀ ਜਾਂਦੀ। ਤੇ ਵਧੀਆਂ ਗਲ ਏ ਲੇਕਿਨ ਅੱਜ ਕੱਲ ਲੋਕ ਐਕਸਾਈਜ਼ ਵੱਲ ਥੋੜੀ ਨਾ
ਹਾਂਜੀ ਉਹ ਤਾਂ ਬਸ ਆਪਣਾ ਸ਼ੇਰ ਦੀ ਸਹੂਲੀਅਤ ਦੇਖਦੇ ਨੇ ਕਿ ਘਰ ਬੈਠੇ ਚੂਜ ਕਰ ਲਿੱਤਾ ਪ੍ਰੋਜੈਕਟ ਉਹ ਆਪਣਾ ਜਿਹੜਾ ਕਰਨਾ ਬਸ ਆਪਣਾ ਮੰਗਵਾ ਲਿੱਤਾ ਜਦਕਿ ਪਹਿਲਾਂ ਟਾਈਮ ਚ ਤੇ ਲੋਕ ਕੀ ਆ ਸੈਰ ਕਰਦੇ ਸੀ ਵੀ ਸ ਨਾਲ ਨਾਲ ਉਹ ਵੀ ਕਰ ਲੈਂਦੇ ਸੀ
ਉਹ ਤੇ ਹੈ ਹੀ ਹੈ ਨਾਲੇ ਅੱਜ ਕੱਲ ਕੀ ਹੈ ਲੋਕੀ ਕੀ ਹੈ ਨਾਸ਼ਤੇ ਚਲਗ ਦੁਪਹਿਰ ਦੇ ਲੰਚ ਵੀ ਚਲਗ ਪਹਿਲੇ ਤਾਂ ਲੋਕੀ ਨਾਸ਼ਤਾ ਪੂਰਾ ਮਹੀਨੇ ਦਾ ਅਸੀਂ ਰਾਸ਼ਨ ਕਰਾ ਲੈਂਦੇ ਸੀ ਅੱਜ ਕੱਲ੍ਹ ਲੋਕੀ ਥੋੜਾ ਥੋੜਾ ਕਰਕੇ ਸਵੀਗੀਮੈ ਚਲਾਦੇ ਪਏ ਨੇ ਕਈ ਪਰਾ ਲੈਂਦੇ ਨੇ ਜ਼ਿਆਦਾ ਕਈ ਥੋੜ੍ਹਾ ਹੀ ਰੱਖਦੇ ਨੇ
ਹਾਂਜੀ ਉਹ ਤੇ ਹੈ ਆਪਣੇ-ਆਪਣੇ ਹਿਸਾਬ ਨਾਲ ਕੰਮ ਕਰ ਲੈਂਦੇ ਨੇ
ਉਹ ਤਾਂ ਹੈ ਨਾਲੇ ਦੇਖੋ ਹੂਣ ਦੁਕਾਨਦਾਰਾਂ ਨਾਲ ਤੇ ਤੁਸੀਂ ਰੇਟ ਬਓ ਤੇ ਰੇਟ ਮੂਲ ਕਰ ਨੀ ਸਕਦੇ ਹੋ ਹੈ ਕਿ ਨੀ ਤੇ ਇਹ ਗੱਲ ਜਾਂਦੀ ਕੀ ਓਨਲਾਈਨ ਸਾਨੂੰ ਇਹ ਸਹੂਲੀਤ ਹੈ ਕਿ ਬਹੁਤ ਸਾਰੀ ਚੀਜ਼ਾਂ ਸ਼ੋਪਿੰਗ ਮਿਲ ਗਈਆਂ ਸੇਵਿੰਗ ਹੋ ਗਈ ਸਾਡੀ ਉੱਥੇ
ਹਮ ਹਮ ਹ ਹਾਂਜੀ ਹਾਂਜੀ ਨਾਲੇ ਉਹਦੇ ਚ ਹੋਰ ਵੀ ਓਸ਼ਨ ਮਿਲ ਜਾਂਦੇ ਨੇ ਉਹਨਾਂ ਨੂੰ ਚੰਗੀ ਵਰਾਇਟੀਆਂ ਮਿਲ ਜਾਂਦੀਆਂ ਨੇ ਚੰਗੇ ਡਿਜ਼ਾਇਨਸ ਮਿਲ ਜਾਂਦੇ ਨੇ
ਹਾਂਜੀ ਅੱਜ ਕਲ ਤੇ ਮੈਂ ਓਨਲਾਈਨ ਦੇਖਿਆ ਹੈ ਕਿ ਜਿੱਦਾਂ ਔਰਗੈਨਿਕ ਚੀਜ਼ਾਂ ਆ ਗਈਆਂ ਹੈ ਫੂਡ ਪ੍ਰੋਡਕਟ ਵਿੱਚ ਔਰਗੈਨਿਕ ਔਰਗੈਨਿਕ ਬੂਲ ਮਹਿੰਗਾ ਪ੍ਰੋਡਕਟ ਸਾਨੂੰ ਲੈ ਆੱਫਰ ਦੇ ਉਤੇ ਦੇ ਦਿੰਦੇ ਨੇ ਨਹੀਂ ਕਈ ਔਫਰ ਨਯ ਪ੍ਰੋਡਕਟ ਵੀ ਆਇਆ ਹੋਏਗਾ ਸਵੀਗੀ ਬਲਿੰਕਿਟ ਤੇ ਉਸਦੀ ਬ੍ਰੈਂਡਿੰਗ ਕਰਨ ਨੂੰ ਬਈ ਉਹ ਔਫਰ ਲਗਾ ਦਿੱਤਾ ਜੀ ਪੰਦਰਾਂ ਰੁਪਏ ਔਫ ਵੀਹ ਰੁਪਏ ਔਫ ਤੀਹ ਰੁਪਏ ਔਫ
ਹਾਂ ਉਹ ਤਾਂ ਹੈ। ਤਾਂ ਕਿ, ਅੱਗੇ ਲੈਣ ਵਾਲਾ ਬੰਦਾ ਉਸ ਲਾਲਚ ਆ ਜਾਂਦਾ ਨਾ ਕਿ ਵੀ ਚਲੋ ਥੋੜਾ ਸਸਤਾ ਮਿਲਦਾ
ਤੇ ਇਸ ਕਰਕੇ ਲੈ ਲੈਂਦੇ ਨੇ, ਉਹ ਲੋਕ
ਲੇਕਿਨ ਸੱਚ ਬੋਲਾਂ ਦੀਦੀ, ਉਹ ਪਹਿਲੇ ਦਾ ਟਾਈਮ ਬਹੁਤ ਚੰਗਾ ਸੀਗਾ ਜਦ ਅਸੀਂ ਨਾ ਅ ਖੁਦ ਜਾਂਦੇ ਸੀ, ਮਾਰਕੀਟ ਹੈਗੀ ਨੀ ਮੰਮੀਆਂ ਨਾਲ ਦਾਦੀਆਂ ਨਾਲ ਤੇ ਆਰਾਮ ਨਾਲ ਮੰਮੀ ਦਾਦੀ ਨੂੰ ਦੇਖਦੇ ਸੀ, ਕਿੰਨੀ ਚੀਜ਼ਾਂ ਲੈਂਦੇ ਸੀ ਮਾਰਕੀਟ ਤੋਂ ਫਿਰ ਆ ਕੇ ਰੋਟੀ ਵੀ ਘਰੇ ਬਣਾਣੀ ਤੇ ਉਹ ਥਕਾਨ ਵੀ ਵਧੀਆ ਲੱਗਦੀ। ਨਾਲੇ ਐਕਸਰਸਾਈਜ਼ ਵੀ ਹੋ ਜਾਂਦੀ ਸੀ, ਤੇ ਅੱਜ-ਕਲ ਦੇ ਲੋਕੀ ਫ ਸਹੀ ਨਹੀਂ ਕੁਛ ਨਹੀਂ ਕੋਈ ਥਕਾਨ ਨਹੀਂ, ਤੇ ਲੋਕੀ ਤੇ ਐਵੇਂ ਹੀ ਬਿਮਾਰ ਹਦੇ
ਹਾਂਜੀ, ਘਰ ਬੈਠੇ ਬਿਮਾਰ ਹੋ ਜਾਂਦੇ ਨੇ ਕਦੀ ਸਾਨੂੰ ਇਹ ਹੋ ਰਿਹਾ ਹੈ, ਕਦੀ ਉਹ ਹੋ ਰਿਹਾ ਹੈ। ਜਦਕਿ ਸੈਰ ਕਰਨੀ ਚਾਹੀਦੀ ਹੈ, ਬਲਕਿ ਕਿੰਨਾ ਜ਼ਰੂਰੀ ਹੈ, ਜਿੰਨਾ ਸਰੀਰ ਚ ਪਸੀਨਾ ਨਿਕਲੇ ਨਾ ਚ ਚੰਗਾ ਰਹਿੰਦਾ ਹੈ, ਸਰੀਰ ਮਜ਼ਬੂਤ ਹੁੰਦਾ ਹੈ ਹੂੰ
ਉਹ ਤਾਂ ਹੈ ਹੀ ਹੈ, ਨਾਲੇ ਹੁਣ ਅੱਜ-ਕੱਲ ਕੋਈ ਇਸ ਤਰ੍ਹਾਂ ਦਾ ਸੋਚ ਦਾ ਹੀ ਨਹੀਂ ਸਾਰੇ ਕੀ ਕਰਦੇ ਨੇ ਇੱਕ ਤੇ ਇਹ ਹੇਗਾ, ਅਨਹਾਨਿਕ ਫੂਡ ਖਾਂਦੇ ਨੇਲ ਫੂਡ ਹੈ ਕੀ ਨਹੀਂ, ਤੇ ਹੈਲਦੀ ਫੂਡ ਵੱਲ ਕੋਈ ਮੁੜਦਾ ਹੀ ਨਹੀਂ ਹੁਣ ਪਹਿਲੇ ਤਾਂ ਲੋਕੀ ਰੋਟੀ ਰੋਟੀਆਂ ਬਣਾਦੇ ਸੀ, ਰੋਟੀਆਂ ਹੀ ਖਾਂਦੇ ਸੀ, ਹੁਣ ਦੇ ਲੋਕ ਨੂੰ ਰੋਟੀਆਂ ਤੇ ਸਬਜ਼ੀਆਂ ਤੇ ਚਾਹੀਦੀਆਂ ਹੀ ਨੀ ਹੈ, ਉਹਨਾਂ ਨੂੰ ਅਲੱਗ-ਅਲੱਗ ਸਿੱਧਾਂ ਸੀਦੀਆਂ
ਜਿੰਨੀਆਂ ਵੈਰਾਇਟੀਆਂ ਦਿਸਦੀਆਂ, ਨੇ ਬਸ ਵੱਖਰੀ-ਵੱਖਰੀ ਵਰਾਇਟ ਖਾਂਦੇ ਨੇ ਬੱਚੇ ਅੱਜ-ਕੱਲ
ਉਹ ਪਹਿਲਾਂ ਵਰਗਾ ਖਾਣ-ਪਾਣ ਰਹਿ ਨੀ ਗਿਆ।
ਉਹ ਤਾਂ ਹੈ, ਅੱਜ-ਕੱਲ ਜੰਕ ਫੂਡ ਜ਼ਿਆਦਾ ਹੋ ਗਿਆ। ਚਾਈਨੀਜ਼ ਲੈਲੋ ਹੈਗੀ ਨੀ, ਬਰਗਰ ਲੈ ਲੋ ਪੀਜ਼ਾ ਲੈਲੋ ਉਹਨਾਂ ਲਈ ਫਿਰ ਬੱਚੇ ਵੀ ਉਸਸੀ ਰਾਹ ਤੇ ਲੱਗ ਗਏ, ਨੇ ਕਿਉਂਕਿ ਉਹਨਾ ਨੂੰ ਵੀ ਉਸਦੇ ਵਿੱਚ ਟੈਸਟ ਜਾਂਦਾ ਹੈ।
ਹੂੰ, ਅੱਜ-ਕੱਲ ਸੌਸਾ ਔਰ ਵੰ ਸੋਣੀ ਚਟਪਟੀ ਚੀਜ਼ਾਂ ਬੱਚਿਆਂ ਨੂੰ ਪਸੰਦ ਆਣੀ ਸ਼ੁਰੂ ਹੋ ਗਈਆਂ, ਨੇ ਤੇ ਉਹਦੇ ਕਰਕੇ ਫੇਰ ਬੱਚੇ ਘਰ ਦੀ ਦਾਲ ਸਬਜ਼ੀ ਦੇ ਬਾਰੇ ਮੂੰਹ ਹੀ ਨੀ ਕਰਦੇ ਜਿੰਨਾ ਮਰਜ਼ੀ ਕਰੋ, ਇਹਨਾਂ ਨੂੰ ਹਾਂਜੀ।
ਨਾਲ-ਨਾਲੇ ਚਲੋ ਮੈਂ, ਕਹਿੰਦੀ ਹਾਂ, ਕਿ ਅਹ ਮਾਹੌਲ ਦੇ ਹਿਸਾਬ ਨਾਲ ਅਸੀਂ ਵੀ ਚੇਂਜ ਹੋਣੇ ਚਾਹੀਦੇ ਨੇ। ਕਦੀ-ਕਦੀ ਸਾਡਾ ਵੀ ਮਨ ਨਹੀਂ ਕਰਦਾ, ਦਾਲ ਰੋਟੀ ਖਾਣ ਹੈਗੀ ਨੀ ਚਲੋ, ਅਸੀਂ ਵੀ ਕਦੀ ਕੁੱਝ ਬਣਾ ਕੇ ਖਾ ਲਈਏ ਕੁੱਝ ਅੱਛਾ ਬਣਾ ਕੇ ਖਾ ਲਈਏ ਤੇ ਹਰ ਕਿਸੇ ਨੂੰ ਅੱਛਾ ਲੱਗਦਾ ਹੈ, ਲੇਕਿਨ ਉਸਦੇ ਵਿੱਚ ਵੀ ਹੈਲਦੀ ਵਰਜਨ ਅਸੀਂ ਖਾ ਸਕਦੇ ਨੇ,
ਹੂੰ, ਹਾਂ ਉਹ ਤੇ ਹੈ। ਉਹ ਤਾਂ ਆਪਣੇ ਆਪਣੇ ਬਣਾਣ ਦੇ ਉੱਤੇ ਆ, ਕਿ ਅਸੀਂ ਕੀ ਬਣਾ ਸਕਦੇ ਹਾਂ ਅੱਛੇ ਤੋਂ ਅੱਛਾ।
ਉਹ ਤੇ ਹੈ ਹੀ ਨਾਲੇ ਜਿੱਦਾਂ ਸੋਇਆਬੀਨ ਲੈ ਲਓ, ਲੋ ਲੋਬੀਆ ਲੈ ਲੋ ਇਹ ਹੈਲਦੀ ਹੈ। ਚਨੇ ਹੀ ਲੈ ਲਓ, ਹੈਗੀ ਨੀ ਕਾਲੇ ਚਨ, ਚਿੱਟੇ ਚਣੇ, ਰਾਜਮਾ, ਇਹ ਸਭ ਹੈਲਦੀ ਨੇ
ਹੂੰ-ਹੂੰ-ਹੂੰ, ਸਕਾਊਟ ਆਪਣਾ ਸੈਲਡ ਹੋ ਗਏ, ਉਹ ਵੀ ਹੈਲਦੀ ਨੇ ਬਹੁਤ ਸਾਰੀ ਚੀਜ਼ਾਂ ਨੇ,
ਨਾਲੇ ਅੱਜ-ਕੱਲ ਤੇ ਲੋਕੀ ਜੰਕ ਫੂਡ ਇੰਨਾ ਖਾਂਦੇ ਹੋਏਗੇ। ਮਹਾਰਾਸ਼ਟ ਵਿੱਚ ਤਾਂ ਮੈਂ ਦੇਖਿਆ ਵੜਾ ਪਾਓ, ਨਾਲ ਉਹ ਮਿਰਚਾਂ ਖਾਂਦੇ ਨੇ ਲੋਕੀ। ਲੋਕੀ ਨਾਸ਼ਤੇ ਚ ਵੜਾ ਪਾਓ ਦੁਪਹਿਰ ਚ ਵੜਾ ਪਾਓ ਰਾਤ ਦੇ ਡਿਨਰ ਚ ਵੜਾ ਪਾ ਉਹ ਇਹੀ ਚੱਲ ਰਿਹਾ ਕਿਉਂਕਿ ਉਹ ਮਿਲ ਜਾਂਦਾ ਸਸਤਾ
ਅੱਛਾ ਸਸਤੇ ਕਰਕੇ
ਹਾਂਜੀ ਹੁਣ ਪਹਿਲੇ ਦਸ ਰੁਪਏ ਦਾ ਰੇਟ ਸੀਗਾ ਹੁਣ ਤੇ ਚਲੋ ਮਹਿੰਗਾਈ ਦੇ ਹਿਸਾਬ ਨਾਲ ਕਿਤੇ ਪੰਦਰਾਂ ਕਿਤੇ ਵੀਹ ਰੁਪਏ ਦਾ ਵੜਾ ਮਿਲ ਜਾਂਦਾ ਹੈ ਜੀ ਤੇ ਉਸਦੇ ਨਾਲ ਹੀ ਮਾਰਜਿਨ ਇਨਾ ਕੱਢ ਜਾਂਦੇ ਨੇ ਲੇਕਿਨ ਉਹ ਤੇ ਉਹੀ ਤੇਲ ਵੀ ਚਲੀ ਜਾਂਦੇ ਨੇ ਨਾ ਸਵੇਰ ਤੋਂ ਲੈ ਕੇ ਰਾਤ ਤ ਤੇ ਉਹ ਤੇਲ ਕਿੰਨਾ ਖ਼ਰਾਬ ਹੈਗਾ ਹੈ
ਹਮ ਉਥੇ ਹੀ ਕਹਿੰਦੇ ਨੇ ਇੱਕ ਦੋ ਵਾਰੀ ਯੂਜ ਕਰਨ ਦੇ ਬਾਅਦ ਤਾਂ ਕਰਨਾ ਵੀ ਨ ਚਾਹੀਦਾ ਹੈ ਦੋ ਵਾਰੀ ਦੇ ਬਾਅਦ ਤਾਂ ਕਰੋ ਵੀ ਨਾਨ ਨੂੰ ਯੂਜ ਲੇਕਿਨ ਮਾਰਕੀਟ ਵਾਲੇ ਕੌਣ ਕਰਦਾ ਹੈ ਉੱਥੇ ਇਹਨਾਂ ਨੇ ਤੇ ਖਵਾਣਾ ਹੈ ਹੁਣ ਤੇ ਕਰੀ ਜਾਣਣੀ ਆ
ਹਾਂਜੀ ਦੀਦੀ ਬੋਲੋ ਨਾਓ
ਮੈਂ ਕਹਿ ਰਹੀ ਜਿੰਨਾ ਜਿਹੜੇ ਦੁੱਖ ਵੇਚਣ ਵਾਲੇ ਨੇ ਉਹਨਾਂ ਨੇ ਤੇ ਅਸੀ ਤੇਲ ਚ ਕਰੀ ਜਾਣਾ ਬਣਾਈ ਜਾਣਾ ਖਵਾਈ ਜਾਣਾ ਲੋਕਾਂ ਨੂੰ
ਉ ਉਹਨਾ ਨੂੰ ਤੇ ਆਪਣਾ ਪ੍ਰੋਫਿਟ ਦੇਖਣਾ ਹੈ ਨਾ ਉਹੀ ਉਹੀ ਉਹਨਾਂ ਨੇ ਆਪਣਾ ਪ੍ਰੋਫਿਟ ਦੇਖਣਾ ਤੇ ਉਹਨਾਂ ਨੂੰ ਹੈਲਪ ਨਾਲ ਕੋਈ ਲੇਣ ਦੇਣ ਨਹੀਂ ਹੈਗਾ ਕਿਸੇ ਦੀ ਕਿਸੇ ਦੀ ਹੈਲਥ ਨਾਲ ਕੀ ਇਸ਼ੂ ਹੋ ਰਿਹਾ ਹੈ ਹੈਗੀ ਨਹੀਂੀ ਕਿਉਂਕਿ ਉਹ ਕਾਲਾ ਤੇਲ ਤੇ ਔਰ ਜ਼ਿਆਦਾ ਹਾਨੀਕਾਰਕ ਹੈਗਾ ਹੈ ਸਿਹਤ ਵਾਸਤੇ
ਹਾਂ ਉਹ ਤੇ ਲੈਣਾ ਬਹੁਤ ਅੱਜ ਕੱਲ੍ਹ
ਅੱਜ ਕਲ ਤੇ ਕੋਈ ਸੇਵਿੰਗ ਵੀ ਨਹੀਂੀ ਰਹਿ ਗਈ ਹੈਗੀ ਨਹੀਂੀ ਇਹ ਗੱਲ ਹੋ ਗਈ ਹੈ ਪਹਿਲੇ ਦੇ ਲੋਕ ਕਿ ਸੇਵਿੰਗ ਕਰ ਲੈਂਦੇ ਸੀ, ਪਹਿਲੇ ਦੀ ਫੈਮਲੀਆਂ ਵੀ ਵੱਡੀ ਹੁੰਦੀ ਸੀ। ਅੱਜ ਕੱਲ ਦੇ ਪਰਿਵਾਰ ਵੀ ਓਨੇ ਕੀ ਰਹਿ ਗਏ ਨੇ ਲੋਕੀ ਕਹਿੰਦੇ ਕਿ ਅਸੀਂ ਦੋ ਸਾਡੇ ਦੋ ਜਾਂ ਇੱਕ ਬਸ ਓਨਾ ਹੀ ਬਹੁਤ ਹੈ ਖ਼ਰਚਿਆਂ ਦੇ ਹਿਸਾਬ ਨਾਲ
ਸਹੀ ਗੱਲ ਹੈ ਮਹਿੰਗਾਈ ਦੇ ਨੂੰ ਦੇਖਦੇ ਹੋਏ ਸਭ ਸੋਚਦੇ ਨੇ ਇਸ ਬਾਰੇ ਇਨੀ ਤੇ ਪਹਿਲਾਂ ਲੋਕ ਸੋਚਦੇ ਸੀ ਕਿ ਚਲੋ ਬੱਚੇ ਘਰ ਪਰਿਵਾਰ ਵੱਡਾ ਹੋਣਾ ਚਾਹੀਦਾ ਭੈਣ ਭਰਾ ਹੋਣੇ ਚਾਹੀਦੇ ਨੇ ਤਾਂ ਕਿ ਇੱਕ ਸੁੱਖ ਦੁੱਖ ਇੱਕ ਦੂਜੇ ਦੀ ਮਦਦ ਕਰਨ ਲੇਕਿਨ ਹੁਣ ਅੱਜ ਕੱਲ੍ਹ ਇੱਕ ਦੋ ਕਰਕੇ ਤੇ ਕੀ ਕਰ ਲੈਣਗੇ ਉਹ ਇੱਕ ਦੂਜੇ ਦੀ ਕਿੰਨੀ ਕੁ ਮਦਦ ਕਰ ਲੈਣਗੇ
ਸੋਚਣਾ ਚਾਹੀਦਾ ਇਸ ਬਾਰੇ ਵੀ
ਉਹ ਤਾਂ ਹੈ ਹੀ ਹੈ ਨਾਲੇ ਹੁਣ ਪੇ ਫੇਮ ਤਾਂ ਪਹਿਲੇ ਵਰਗੁ ਪਰਿਵਾਰ ਰਹੇ ਵੀ ਨੀ ਗਏ ਨੇ ਜਿੱਦਾਂ ਕਿ ਪਹਿਲੇ ਕਿਸ ਤਰ੍ਹਾਂ ਪੂਰਾ ਪਰਿਵਾਰ ਨਾਲ ਆਉਂਦਾ ਸੀ ਨਾਲ ਖੇਲਦੇ ਸੀ ਬੱਚੇ ਵੱਡੇ ਹੋ ਜਾਂਦੇ ਸੀ ਇੱਕ ਦੂਸਰੇ ਨਾਲ ਖੇਲ ਕੇ ਰੋਟੀ ਖਾ ਕੇ ਤੇ ਖ਼ਰਚਿਆਂ ਦਾ ਪਤਾ ਨਹੀਂ ਚੱਲਦਾ ਸੀ ਕਿਉਂਕਿ ਬਾਹਰ ਦਾ ਕੋਈ ਰੋਟੀ ਸੀਗੀ ਨਹੀਂ ਔਰ ਨਾ ਹੀ ਬਾਹਰ ਦਾ ਕੋਈ ਖਰਚ ਖਰਚਾ ਸੀਗਾ ਲੇਕਿਨ ਹੁਣ ਦੇ ਹਿਸਾਬ ਨਾਲ ਇੰਨੇ ਖ਼ਰਚੇ ਨੇ ਕਿ ਬਾਹਰ ਲੋਕੀ ਰੋਟੀ ਵੀਕਐਂਡ ਵਿੱਚ ਲੋਕੀ ਰੋਟੀ ਖਾਂਦੇ ਨੇ ਮੇ ਮਣ ਲੋਕੀ ਕਹਿੰਦੇ ਅਸੀਂ ਔਨਲਾਈਨ ਸ਼ੋਪਿੰਗ ਕਰ ਲਏ
ਹਾਂਜੀ
ਕਰ ਲੈ ਹੈ ਕਿ ਨੀ ਬਥੇਰੀਆਂ ਚੀਜ਼ਾਂ ਹੁਣ ਕੀ ਕਰ ਸਕਦੇ ਲੋਕਾਂ ਦੀ ਤਾਂ ਲੋਕਾਂ ਦੀ ਸੋਚ ਹੈ ਲੇਕਿਨ ਇਹ ਹੈ ਕਿ ਆਵਲਾਈਨ ਸ਼ੋਪਿੰਗ ਵੀ ਥੋੜ੍ਹੀ ਕਰਨੀ ਜੀ ਵੀ ਤੇ ਥੋੜੀ ਔਨਲਾਈਨ ਵੀ ਕਿਉਕਿ ਦੂਸਰਿਆਂ ਦਾ ਵੀ ਤੇ ਇਹ ਹੋਣਾ ਚਾਹੀਦਾ ਹਨਾ
ਹਾਂਜੀ ਭਲਾ ਕਰੇ ਕਿ ਦੂਜੇ ਦਾ ਵੀ ਦੁਕਾਨ ਵਾਲੇ ਵਿਚਾਰੇ ਸਵੇਰੇ ਤੋਂ ਸ਼ਾਮ ਉੱਥੇ ਬਹਿੰਦੇ ਨੇ ਗਰਮੀ ਚ ਸਰਦੀ ਚ ਹਰ ਮੌਸਮ ਚ ਬੈਠੇ ਰਹਿੰਦੇ ਨੇ ਦੁਕਾਨਾਂ ਚ ਉਹਨਾਂ ਦਾ ਵੀ ਸੋਚਣ ਥੋੜਾ ਜਿਹਾ
ਉਹੀ ਉਹੀ ਨਹੀਂ ਨਹੀਂ ਉਹ ਤੇ ਹੈ ਹੀ ਹੈ ਉਹਨਾ ਲਈ ਕੀ ਇਹ ਕਿ ਦੇਖੋ ਔਨਲਾਈਨ ਲੈ ਕੇ ਔਨਲਾਈਨ ਲੈਓਗੇ ਤੇ ਉਹ ਜਿੱਦਾਂ ਦਾ ਭੇਜ ਦੇਗੀ ਉਦਾਂ ਦਾ ਹੀ ਸਾਨੂੰ ਵੀ ਯੂਜ ਕਰਨਾ ਹੈ ਜੇ ਆਫ਼ ਆਫਲਾਈਨ ਅਸੀਂ ਆਪਣੇ ਹਿਸਾਬ ਨਾਲ ਆਪਣੇ ਪਸੰਦ ਨਾਲ ਅਸੀਂ ਲੈ ਕੇ ਕੇ ਆ ਸਕਦੇ ਨੇ ਹੈ ਕਿ ਨਹੀਂ ਦੇਖ ਕੇ ਡਰੈਸ ਦਾ ਮਟੀਰੀਅਲ ਹੈਗਾ ਹੈ। ਹੈ ਕਿ ਨੀ ਡਰੈਸ ਲੈਣੇ ਨੇ ਅੱਜ ਕੱਲ ਉਹ ਵੀ ਔਨਲਾਈਨ ਔਫਰ ਤੇ ਔਫਰ ਰਹਿੰਦੇ ਨੇ। ਲੋਕੀ ਕਹਿੰਦੇ ਅਸੀਂ ਮੰਗਾ ਲਈਏ ਲੇਕਿਨ ਜਿਹੜਾ ਕੱਪ ਕੱਪੜਾ ਬਾਜ਼ਾਰਾਂ ਚ ਮਿਲਦਾ ਹੈ ਜਾ ਕੇ ਲੱਭਣ ਤੇ ਉਹ ਕੱਪੜਾ ਤੇ ਅੱਛਾ ਹੀ ਹੋਏਗਾ ਨਾ। ਦੇਖ ਕੇ ਜਿਹੜਾ ਅਸੀਂ ਲਵਾਂਗੇ। ਔਨਲਾਈਨ ਹੁਣ ਜਿਹੜਾ ਵੀ ਕੱਪੜਾ ਆ ਜਾਏ ਫਿਰ ਉਹਨੂੰ ਰਿਟਰਨ ਕਰਾਓ ਜੀ। ਉਸਦੇ ਇੰਨੇ ਪ੍ਰੋਸੈਸ ਹੈਗੇ ਨੇ ਫਿਰ ਪੇਮੈਂਟ ਦੁਬਾਰਾ ਆਉਂਦੀ ਹੈ ਅਕਾਂਟ ਵਿੱਚ। ਫਿਰ ਉਹ ਹੈਗਾ ਹੈ ਕਿਥੇ ਵੀ ਰਿਫੰਡ ਨਹੀਂ ਹੋ ਪਾਉਂਦਾ, ਐਕਸਚੇਂਜ ਨਹੀਂ ਹੋ ਪਾਉਂਦਾ, ਰਿਟਰਨ ਨਹੀਂ ਹੋ ਪਾਉਂਦਾ।
ਹਾਂਜੀ, ਉਹ ਤੇ ਹੈ ਬਹੁਤ ਪਰੇਸ਼ਾਨੀਆਂ ਤਾਂ ਹੈਗੀਆਂ ਨੇ ਲੇਕਿਨ ਫਿਰ ਵੀ ਲੋਕ ਇਹੀ ਪਸੰਦ ਕਰਦੇ ਨੇ ਕਈ
ਹਾਂ, ਲੋਕੀ ਤੇ ਇਹੀ ਪਸੰਦ ਕਰਦੇ ਨੇ ਕਿਉਂਕਿ ਸਹੂਲੀਅਤ ਮਿਲ ਰਹੀ ਹੈਨਾ।
ਬਸ ਉਹ ਸੋਚਦੇ ਨੇ ਚਲੋ ਕੋਈ ਗੱਲ ਨੀ ਥੋੜਾ ਟਾਈਮ ਹੋਰ ਲੱਗੇਗਾ ਕੋਈ ਗੱਲ ਨੀ ਘਰ ਬੈਠੇ ਆ ਬਸ।
ਉਹ ਤਾਂ ਹੈ ਹੀ ਅੱਜ-ਕੱਲ ਦੇ ਸਵਿਗੀ ਔਰ ਬਲਿੰਕਿਟ ਨੇ ਇੰਨੀ ਸਹੂਲੀਅਤ ਦੇ ਦਿੱਤੀ ਹੈ ਲੋਕਾਂ ਨੂੰ। ਕਿ ਲੋਕੀ ਬਾਹਰੋਂ ਦੀ ਸਬਜ਼ੀਆਂ ਹੀ ਨਹੀਂ ਖਰੀਦ ਰਹੇ ਲੋਕੀ ਉੱਧਰੋਂ ਦੀ ਖਰੀਦ
ਹਾਂਜੀ, ਸਬਜ਼ੀਆਂ ਵੀ ਆ ਨਾ ਔਰ ਘਰ ਦਾ ਰਾਸ਼ਨ ਵੀ ਸਬ ਦੀ ਲਿਸਟਾਂ ਬਣਾ ਲੈਂਦੇ ਨੇ, ਹਾਂਜੀ।
ਸਭ ਆਪਣਾ ਇੱਕ ਸਿਸਟਮ ਮਨਾ ਲੈਂਦੇ ਨੇ ਕਿ ਹਾਂ ਬਈ ਚਲੋ ਅੱਜ ਇਹ ਖਾਣਾ ਹੈ ਕਦੋਂ ਇਹ ਖਾਣਾ ਹੈ ਅੱਜ ਅਜ-ਕਲ ਤੇ ਸਵਿਗੀ, ਜ਼ਮੈਟੋ ਤੇ ਤੈਂ ਮੈ ਇਹ ਵੀ ਦੇਖਿਆ ਹੈ। ਸਵੀਗੀ ਦੇ ਬਲਿੰਕਟ ਦੇ ਉੱਤੇ ਕੀ ਤੁਸੀਂ ਨੂੰ ਛੋਲੇ ਤ ਉਬਲੇ ਹੋਏ ਮਿਲ ਜਾਏਗੇ ਭੀਜੇ ਹੋਏ। ਰਾਜਮਾਂ ਤੱਕ ਮਿਲ ਜਾਏਗੇ ਉਬਲੇ ਹੋਏ ਪੀਜੇ ਹੋਏ। ਬੋਇਲ ਮਿਲ ਜਾਏਗਾ ਤੁਹਾਨੂੰ ਤੁਸੀਂ ਨੂੰ ਬਸ ਲਿਆਣੇ ਨੇ ਉਹਨੂੰ ਤੜਕਾ ਮਾਰਨਾ ਤੇ ਖਾ ਲੈਣਾ। ਇੰਨੀ ਸਹੂਲੀਅਤ ਸਾਨੂੰ ਔਨਲਾਈਨ ਨੇ ਦੇ ਦਿੱਤੀ ਹੈ। ਹੈ ਕਿ ਨੀ ਜੇ ਕਿਸੀ ਗੈਸਟ ਨੂੰ ਵੀ ਘਰੇ ਬੁਲਾਏ। ਤੇ ਬਸ ਫਿਰ, ਆਨਲਾਈਨ ਤੋਂ ਤੁਸੀਂ ਕੁਛ ਖਾਣਾ ਆਰਡਰ ਕਰਦੋ ਹੈ ਕਿ ਨਹੀਂ। ਖਾਣਾ ਆਰਡਰ ਕਰਲੋ ਬਸ ਸਹੂਲੀਅਤ ਹੀ ਸਹੂਲੀਅਤ। ਹੈਗੀ ਹੈ, ਬਸ ਪੈਸਾ-ਪੈਸਾ ਚਾਹੀਦਾ ਹੈ ਹੱਥ ਵਿੱਚ। ਹੋਰ ਕੁਛ ਨਹੀਂ ਫਿਰ ਕੋਈ ਟੈਂਸ਼ਨ ਨਹੀਂ ਹੈ। ਸਹੂਲੀਅਤ ਦੇ ਹਿਸਾਬ ਨਾਲ ਇਨਸਾਨ ਜਾ ਰਿਹਾ ਹੈ। ਲੇਕਿਨ ਲੋਕਾਂ ਦੇ ਹੁਣ ਸ਼ਰੀਰ ਵੀ ਓਹੋ ਜਿਹੇ ਨਹੀਂ ਬਿਮਾਰੀਆਂ ਇੰਨੀਆਂ ਹੈ। ਹੈ ਕਿ ਨਹੀਂ ਹੋਰ ਸਭ ਤੋਂ ਇਹ, ਇਹ ਹੈਗੀ ਬੁਰੀ ਗੱਲ ਹੈਗੀ ਕਿ ਇੰਨਾ ਟਾਈਮ ਹੋ-ਹੋ ਜਾਂਦਾ ਹੈ ਲੋਕੀ ਟਾਈਮ ਟੂ ਟਾਈਮ ਨਾ ਸੌਂਦੇ ਐ ਨਾ ਖਾਂਦੇ ਨਾ ਪੀਂਦੇ ਆਪਣੀ ਸੇਹਤਾ ਨਾਲ ਵੀ ਮਖੌਲ ਕਰਦੇ ਪਏ ਨੇ ਲੋਕੀ, ਹੈ ਕਿ ਨਹੀਂ।
ਹਾਂਜੀ-ਹਾਂਜੀ, ਉਹੀ ਵੇਖ-ਵੇਖ ਕੇ ਅੱਗੇ ਬੱਚੇ ਵੀ ਉਹੀ ਸਿੱਖਦੇ ਨੇ।
ਉਹ ਨਾਲੇ ਅੱਜ-ਕੱਲ ਦੇ ਡਿਜੀਟਲ ਫੋਨ-ਫੋਨ ਦਾ ਜ਼ਮਾਨਾ ਆ ਗਿਆ ਤੇ ਹੋਰ ਮੁਸ਼ਕਿਲ ਏ ਇੰਦੇ ਨਾਲ।
ਪਹਲਾ ਤਾਂ ਇਹ ਸਭ ਚੀਜ਼ਾਂ ਹੈਗੀਆਂ ਨਹੀ ਸੀ, ਤੇ ਬੱਚੇ ਆਰਾਮ ਨਾਲ ਟਾਈਮ ਸਰ ਸੋ ਵੀ ਜਾਂਦੇ ਸੀ। ਸਵੇਰੇ ਉੱਠ ਵੀ ਜਾਂਦੇ ਸੀ, ਤੇ ਸਬਦੇ ਸਾਰੇ ਦਿਹਾੜੀ ਦੇ ਕੰਮ ਵੀ ਚੰਗੇ ਹੋ ਜਾਂਦੇ ਸੀ। ਲੇਕਿਨ ਹੁਣ ਉਹੀ ਏ ਕਿ ਮੋਬਾਇਲ ਹੀ ਸਭਦਾ ਡੀਸਿਪਲੀਨ ਚੇਂਜ ਕਰਕੇ ਰੱਖ ਦਿੱਤਾ ਹੈ ਪੂਰਾ। ਸਿਸਟਮ ਵੀ ਚੇਂਜ ਕਰ ਦਿੱਤਾ, ਹੂੰ ।
ਠੀਕ ਹੈ, ਦੀਦੀ ਚਲੋ, ਮੈਨੂੰ ਇੱਕ ਨਾ ਅਰਜੈਂਟ ਕੋਲ ਆ ਰਿਹਾ ਫਿਰ ਆਪਾਂ ਗੱਲ ਕਰਾਂਗੇ। ਤੁਸੀਂ ਇਸ ਤਰ੍ਹਾਂ ਹੀ ਗੱਲ ਕਰਦੇ ਰਿਹਾ ਕਰੋ ਥੋੜਾ ਅੱਛਾ ਲੱਗਦਾ ਹੈ ਸਾਨੂੰ ਵੀ ਹੈ ਕਿ ਨਹੀਂ।
ਠੀਕ- ਠੀਕ ਕਰਾਂਗੀ ਮੈਂ ਤੁਹਾਨੂੰ ਹਾਂਜੀ ਸ ਸਤਿ ਸ਼੍ਰੀ ਅਕਾਲ।